ਹੈਲੋ ਸਤ ਸ਼੍ਰੀ ਅਕਾਲ ਭਾਜੀ ਵਧੀਆ ਜੀ ਵਧੀਆ ਹੋਰ ਠੀਕ ਹੋ ਭਾਜੀ ਜੀ ਵਧੀਆ ਵਧੀਆ
ਹਾਂ ਵਧੀਆ ਵਧੀਆ ਹੋਰ ਕੀ ਕਰਦੇ ਹਾਂ ਸਭ ਵਧੀਆ ਤੁਸੀਂ ਸੁਣਾਓ ਅੱਛਾ ਅੱਛਾ।
ਅੱਛਾ ਬਸ ਬੈਠੇ ਸੀ ਪਕੌੜੇ ਖਾ ਰਹੇ ਸੀ।
ਅੱਛਾ-ਅੱਛਾ।
ਹਾਂਜੀ ਹਾਂਜੀ ਬ ਹੁਣ ਬਸ ਮੌਸਮ ਬੜਾ ਵਧੀਆ ਭਾਜੀ ਅੱਜ ਹਾਂ। ਮੌਸਮ ਬੜਾ ਸਹੀ ਹੈ ਬਸ ਮੈਂ ਤੇ ਕਹਿੰਨਾ ਯਾਰ। ਠੰਡਾ ਮੌਸਮ ਰਹੇ ਵਧੀਆ ਗਰਮੀ ਘੱਟ ਜੇ ਬਸ।
ਹੁ- ਹੁ ਹੁ
ਬਸ ਮੈਂ ਵੀ ਵੇਟ ਕਰ ਰਿਹਾ ਕੋਈ ਤਿਉਹਾਰ ਆਏ ਵਧੀਆ ਜਿਆ। ਕੋਈ ਫੈਸਟੀਵਲ ਆ ਜੇ ਵਧੀਆ ਹੈਨਾ ਫੈਸਟੀਵਲ ਚ ਫੇਰ ਸਾਰੇ। ਫੈਮਿਲੀ ਮੈਂਬਰ ਇਕੱਠੇ ਹੁੰਦੇ ਹਨਾ ਥੋੜਾ ਇੰਜੋਏ ਹੁੰਦਾ ਕਜ਼ਨ ਭਰਾ ਸਾਰੇ ਮਿਲਦੇ ਇਕੱਠੇ। ਭੂਆ ਦੇ ਵਧੀਆ ਮਾਸੀ ਦੇ ਸਾਰੇ ਆਂਦੇ ਆ ਇਕੱਠੇ ਤੇ ਵਧੀਆ ਬੰਦਾ। ਇਕੱਠੇ ਰਹਿ ਕੇ ਘੁੰਮਦਾ ਫੇਰ।
ਫੈਸਟੀਵਲ ਦੇ ਹੀ ਮੌਕੇ ਹੁੰਦੇ ਬਸ ਮਿਲਣ ਦੇ ਫੇਰ ਤਾਂ। ਬਸ ਔਖਾ ਹੋ ਜਾਂਦਾ ਮਿਲਨਾ। ਹੋਰ ਤੁਹਾਡਾ ਕਿਹੜਾ ਫੇਵਰੇਟ ਫੈਸਟੀਵਲ ਕਿਹੜਾ ਤੁਹਾਡਾ ਫੇਵਰੇਟ।
ਮੇਰਾ ਤਾਂ ਵੈਸੇ ਅਪਣਾ ਦੀਵਾਲੀ ਆ ਵੈਸੇ ਫੇਰ ਮੇਰੇ ਹਿਸਾਬ ਨਾਲ ਦੀਵਾਲੀ ਲੱਗਦਾ ਮੈਨੂੰ।
ਪਿਆਂਦਾ ਹੀ ਦੀਵਾਲੀ ਹੁੰਦਾ
ਦੀਵਾਲੀ ਐ ਆਪਾਂ ਦੀਵਾਲੀ ਚ ਪੂਰੇ ਪਟਾਕੇ ਫੋੜਨੇ, ਆਪਾਂ ਚੰਗੀ ਤਰ੍ਹਾਂ
ਹੂੰ ਹੂੰ ਸਹੀ ਗੱਲ ਐ
ਥੋਨੂੰ ਵੈਸੇ ਕਿਹੜਾ ਪਟਾਕਾ ਪਸੰਦ ਐ
ਪਟਾਕਾ ਏ ਕੋਈ ਵੀ ਲਗਾ ਲੋ ਵੈਸੇ ਤਾਂ ਮੈਂ ਵਜਾਂਉਦਾ ਨੀ ਪਟਾਕੇ ਨਾ ਨਾ ਵਜਾਂਦਾ ਨੀ ਮੈਂ ਪਹਿਲੇ ਵੀ ਆਂਦਾ ਹੁੰਦਾ ਸੀ ਪਰ ਹੁਣ ਯਾਰ ਪਤਾ ਨੀ ਕੀ ਮਚਓਰਟੀ ਆ ਗਈ। ਪਰ ਵੇਖ ਕੇ ਈ ਉ ਗੁੱਸਾ ਜਾ ਚੜ੍ਹਦਾ ਸ਼ੋਰ ਤੋਂ
ਅੱਛਾ ਵਾ ਓ ਈ ਆ ਥੋੜਾ ਨੋਇਜ਼ ਜੀ ਜ਼ਿਆਦਾ ਹੋ ਜਾਂਦੀ ਹਨਾ ਨੋਇਜ਼ ਪੋਲਿਊਸ਼ਨ ਏਅਰ ਪੋਲਿਊਸ਼ਨ ਹੁੰਦਾ ਓਦੇ ਕਰਕੇ
ਕੀ ਗੁੱਸਾ ਚੜ੍ਹਦਾ ਵੀ ਆਈ ਸ਼ੋਰ ਕਰੀ ਜਾਂਦਾ
ਹੂੰ ਨਹੀਂ ਤਾਂ ਪਹਿਲੇ ਸਾਨੂੰ ਮੈਨੂੰ ਵੀ ਬੜਾ ਸ਼ੌਂਕ ਐ ਵੈਸੇ ਹੁਣ ਤਾਂ ਮੇਰਾ ਹੀ ਥੋੜ੍ਹਾ ਘੱਟ ਗਿਆ, ਯਾਰ ਇਹ ਤਾਂ ਪਹਿਲੇ ਆਪਾਂ ਪਹਿਲੇ ਭੂਆ ਦੀ ਮੁੰ ਪੂਆ ਦਾ ਮੁੰਡਾ ਮੈਂ ਆਪਾਂ ਜਾਂਦੇ ਸੀਗੇ, ਪਟਾਕੇੇ ਲਿਆਣੇ ਵਧੀਆ ਖ਼ਤਰਨਾਕ ਪਟਾਕੇ ਲਿਆਣੇ ਫੋੜਨੇ ਪਤਾ ਕਈ ਵਾਰ ਤੰਗ ਵੀ ਕੀਤਾ ਲੋਕਾਂ ਨੇ ਪਟਾਕਿਆ ਨਾਲ ਈ
ਹੂ ਹੂ
ਇੱਕ ਸਾਡੇ ਉੱਥੇ ਮਹੱਲੇ ਚ ਨਾ ਸਾਡੀ ਲੜਾਈ ਹੋਈ ਸੀ ਕਿਸੇ ਨਾਲ ਤੇ ਮੈ ਮੇਰੀ ਭੂਆ ਦੇ ਮੁੰਡੇ ਜਾਣ ਜਾਣ ਕੇ ਓਦੇ ਘਰ ਪਟਾਕੇ ਛੋੜਨੇ ਆਪਾਂ ਜਾਣਗੇ ਤੰਗ ਕਰਨਾ ਓਨੂੰ ਵੀ ਦੁਬਾਰਾ ਲੜੇ ਫਿਰ ਆਪਾਂ ਓਦੀ ਬੁੰਡ ਉਹ ਹਾਂਜੀ-ਹਾਂਜੀ ਤੇ ਕੀ ਕਹਿੰਦੇ। ਤੁਹਾਨੂੰ ਹੋਰ ਕਿਹੜਾ ਪਸੰਦ ਐ ਫੈਸਟੀਵਲ
ਫੈਸਟੀਵਲ ਆਹੀ ਹੋਗੇ ਇੱਕ ਤਾਂ ਮੈਂ ਤਾਂ ਕਹਿੰਨਾਂ ਜਿਹਦੀ ਮੈਨੂੰ ਉਡੀਕ ਰਹਿੰਦੀ ਉਹ। ਤੈ ਗੁਰੂ ਨਾਨਕ ਜੰਤੀ ਨਵੰਬਰ। ਜਾਂਦਾ ਜਿਹੜਾ ਹਾਂ-ਹਾਂ ਹੂੰ ਮੈਂ ਤਾਂ ਸਾ ਤੇ ਦੱਸ ਰਿਹਾ ਇਹ ਦੀਵਾਲੀ ਤੋਂ ਜ਼ਿਆਦਾ ਐਕਸਾਈਟਮੈਂਟ ਤਾਂ ਮਨੂੰ ਉਹਦੀ ਰਹਿੰਦੀ ਏ।
ਸਹੀ ਗੱਲ ਹੈ ਜੀ ਨਾਂ ਮੇਰਾ ਵੀ ਮੇਰਾ ਵੀ ਹੈ ਮੈਂ ਵੀ ਵੇਟ ਕਰਦਾ ਰਹਿੰਨਾ ਵਾਂ ਬਸ ਕਦੋਂ ਫੇਿਰ ਆਪਣਾ। ਨਗਰ ਅ ਅ ਨਗਰ ਕੀਰਤਨ ਆਏ ਗੁਰਪਰਬ ਨਿਕਲੇ ਇਸ ਵਾਰ ਲੇਟ ਆਏ ਹਾਂ ਹਾਂ ਇਸ ਵਾਰ ਲੇਟ ਆਏ।
ਪਚੀ ਨਵੰਬਰ ਨੂੰ ਐ ਪਿਛਲੀ ਵਾਰ ਸੀ ਪੰਜ ਨੂੰ
ਪੰਜ ਨੂੰ ਹਾਂ।
ਹਾਂ ਪਿਛਲੀ ਵਾਰ ਪੰਜ ਨੂੰ ਸੀ ਪੰਜ ਨਵੰਬਰ ਫੇਰ ਓਸ ਤੋਂ ਬਾਅਦ ਅਠਾਈ ਨੂੰ ਮੇਰਾ ਬੱਡੇ ਆ ਅਠਾਈ ਨਵੰਬਰ ਨੂੰ
ਅੱਛਾ ਜੀ! ਨੌ ਜੀ ਵਧੀ
ਓਦੇ ਨੇੜੇ ਆ ਹਾਂ ਤੁਹਾਡਾ ਕਦੋਂ ਆਉਂਦਾ ਅੱਛਾ ਅੱਛਾ ਠੀਕ ਆ। ਠੀਕ ਆ।
ਹੋਰ ਭਾਜੀ ਫਿਰ ਕੀ ਕਹਿੰਦੇ ਐ ਆਪਣੇ ਆਪਣੀ ਕੰਟਰੀ ਚ ਕਿੰਨੇ ਫੈਸਟੀਵਲ ਐ ਜਾਣਾ ਵੇਖੋ ਯਾਰ ਸਾਰੇ ਆਪਾਂ ਰਲ ਮਿਲ ਕੇ ਮਨਾਨੇ ਆ ਸਾਡੀ ਕੰਟਰੀ ਚ ਕਿੰਨੇ ਫੈਸਟੀਵਲ ਹੈਗੇ ਐ, ਦੇਖੋ ਕਲਚਰ ਬਹੁਤ ਨੇ ਇੱਥੇ ਮੁਸਲਿਮ, ਸਿੱਖ, ਈਸਾਈ, ਕ੍ਰਿਸਚਨ, ਹਿੰਦੂ।
ਹਾਂ ਮੇਨ ਤਾਂ ਸਾਡੇ ਇੰਡੀਆ ਦੇ ਆਹੀ ਹੋਗੇ ਦੀਵਾਲੀ ਦੁਸਹਿਰਾ ਹੋਲੀ ਨਵਰਾਤਰੀ ਹੋਗੀ ਹਨਾ ਜਨਮਅਸ਼ਟਮੀ ਅਸ਼ਟਮੀ ਅਹ ਲੋਹੜੀ ਵੈਸਾਖੀ, ਈਦ, ਕ੍ਰਿਸਮਸ, ਆਹੀ ਹੋਗੇ ਬਸ। ਅੱਛਾ
ਆਹੀ ਹੋ ਗਏ ਹਾਂ ਜੀ ਵਧੀਆ ਜੀ ਵਧੀਆ।
ਇੱਕ ਆਪਣਾ ਹੋਰ ਕਿਹੜਾ ਹੁੰਦਾ ਫੈਸਟੀਵਲ ਵਿਸਾਖੀ ਦਾ ਨਾ ਵ ਵਿਸਾਖੀ ਵਧੀਆ ਲੱਗਦਾ ਮੈਨੂੰ ਵਸਾਖੀ ਵ ਅਪ੍ਰੈਲ ਚ ਆਂਦਾ ਐ ਵਧੀਆ ਵਾ ਵਿਸਾ। ਕੀਦਾ ਲੋਹੜੀ ਦਾ ਵੀ ਵਧੀਆ ਹੁੰਦਾ ਐ ਲੋਹੜੀ 'ਚ ਆਪਾਂ ਅੱਗ ਬਾਲਦੇ ਆਂ ਨਾ ਲੋਹੜੀ ਬਾਲਦੇ ਆਂ।
ਹਾਂ-ਹਾਂ-ਹਾਂ।
ਤਦ ਕਈ ਵਾਰ ਆਪਾਂ ਰੋਟੀ ਵੀ ਕਰਨੇ ਆ ਨਾ ਧੀਆ ਇਨਵਾਈਟ ਕਰਨੇ ਆ ਸਾਰੀ ਫੈਮਲੀ ਇਕੱਠੀ ਹੁੰਦੀ ਐ।
ਹੂੰ-ਹੂੰ ਆਹੀ ਤਾਂ ਪੰਜਾਬੀਆਂ ਦਾ ਤਿਉਹਾਰ ਐ।
ਹੂੰ-ਹੂੰ ਨਾਲੇ ਸਾਡੇ ਗੁਰਪੁਰਬ ਵਿੱਚ ਦੇਖੋ ਕਿਵੇਂ ਹਨਾ ਗੱਤਕਾ ਵੀ ਹੁੰਦਾ ਐ ਵਧੀਆ। ਗਤਕਾ ਹੁੰਦਾ ਨਗਰ ਕੀਰਤਨ ਨਿਕਲਦਾ।
ਹਮਮ।
ਲੰਗਰ ਹੁੰਦਾ ਆਪਾਂ ਸੇਵਾ ਕਰਨੇ ਹਾਂ ਉੱਥੇ ਲੰਗ ਛਕਦੇ ਹਾਂ ਵੀ ਕਿੰਨਾ ਸਕੂਨ ਮਿਲਦਾ ਨਾ ਫਿਰ।
ਹਾਂ-ਹਾਂ। ਅੱਛਾ ਜਿਥੇ ਤੁਸੀਂ ਰਹਿੰਦੇ ਆ ਈ ਪੰਜਾਬ 'ਚ ਤੇ ਉਥੇ ਵੀ ਮਨਾਂਦੇ ਹੋਣੇ ਗੁਰਪੁਰਬ ਵਗੈਰਾ ਹਨਾ ਹੂੰ-ਹੂੰ ਮੈਂ ਤੇ ਕਹਿੰਦਾ ਤੇ ਹਰਿਆਣੇ ਤੋਂ ਜ਼ਿਆਦਾ ਵਧੀਆ ਬਣਾਂਦੇ ਹੋਣੇ ਹਨਾ। ਬਾਕੀ ਪੰਜਾਬ ਹੋ ਗਿਆ ਨਾ ਉਹ ਤਾਂ ਫੇਿਰ ਹਮ ਹਮ ਹਮ ਹਮ।
ਹੁਣ ਨਾਲੇ ਇਥੇ ਆਪਣਾ ਗੁਰਦੁਆਰਾ ਹੈਗਾ ਨਾ ਸਿੰਘ ਸ਼ਹੀਦਾ ਸੋਵਾਣਾ।
ਹਾਂਜੀ-ਹਾਂਜੀ।
ਨਾਲੇ ਇਥੇ ਗੁਰਦੁਆਰੇ ਵੀ ਨਾ ਵਿੱਚੇ ਗੁਰਪੁਰਬ ਤੇ ਜਦੋਂ ਫੰਕਸ਼ਨ ਹੁੰਦਾ ਨਾ। ਤਿਉਹਾਰ ਹੁੰਦਾ ਈ ਉਹ ਉਦੋਂ ਬੜੀ ਸੰਗਤ ਹੁੰਦੀ ਹੈ ਭਾਜੀ ਬੋਤ
ਅੱਛਾ ਹਾਂ-ਹਾਂ-ਹਾਂ ਮੈਂ ਗਿਆ। ਸੀ ਲਾਸਟ ਈਅਰ ਗਿਆ ਸੀ। ਮੈਂ ਕਿਆ ਸੰ ਮੈਂ ਤੇ ਸੰਡੇ ਨੂੰ ਗਿਆ ਸੀ ਐਈ। ਤੇ ਓਦੋਂ ਬੋਤ ਸੰਗਤ ਸੀ। ਤੇ ਗੁਰਪੁਰਬ ਤੇ ਤਾਂ ਮੈਂ ਤੇ ਕੈਨਾਪੈਰ ਰੱਖਣ ਦੀ ਜਗ੍ਹਾ ਨੀ ਹੁੰਦੀ ਹੋਣੀ ਹੈਨਾ
ਹੁੰ
ਹੁੰ ਹੁੰ, ਹੁੰ
ਤੇ ਨਾਲੇ ਈਦ ਹੋਗੀ ਹਨਾ ਈਦ ਚ ਆਪਾਂ ਜਿੰਨੇ ਵੀ ਦੋਸਤ ਆ ਮੁਸਲਿਮ ਆਪਾਂ ਮਿਲਣੇ ਆ ਹਨਾ ਓਨਾਂ ਨੂੰ ਤਿਉਹਾਰ ਦੀ ਕੋੰਗ੍ਰੈਚੂਲੇਸ਼ਨ ਕੈਨੇ ਆਂਵਿਸ਼ ਕਰਨੇ ਆਂ ਤਿਉਹਾਰ ਦਾ ਹਨਾ ਵੀ ਕਿੰਨਾ ਅਲੱਗ ਹੀ ਫੀਲ ਹੁੰਦਾ ਵਧੀਆ ਅਗਲਾ ਖੁਸ਼ ਹੁੰਦਾ ਆਪਾਂ ਵੀ ਖੁਸ਼ ਹੁੰਨੇ ਆਂ।
ਹੁੰ ਹੁੰ।
ਮਤਲਬ ਤਿਉਹਾਰ ਨਾਲ ਸਾਡਾ ਪਿਆਰ ਵੱਧਦਾ ਲੋਕਾਂ ਦਾ।
ਹਾਂ ਇਹ ਤਾਂ ਹੈ।
ਹੂੰ।
ਸਹੀ ਗੱਲ ਏ।
ਤਿਉਹਾਰ ਤਾਂ ਤਿਉਹਾਰ ਹੋਣੇ ਬੜੇ ਜ਼ਰੂਰੀ ਐ ਹਾਂ।
ਆ ਸ ਇਹ ਤਾਂ ਵਿਛੜਿਆਂ ਦਾ ਮੇਲ ਕਰਾ ਦਿੰਦੇ ਫੈਸਟੀਵਲ। ਹ ਮੈਂ ਕਿਹਾ ਹਾਂ ਵਿਛੜਿਆਂ ਦਾ ਮੇਲ ਕਰਾ ਦਿੰਦੇ ਫੈਸਟੀਵਲ ਵਗੈਰਾ। ਹੂੰ-ਹੂੰ
ਹੂੰ ਹਾਂ ਨਾਲੇ ਸਾਡੀ ਕੰਟਰੀ 'ਚ ਫੈਸਟੀਵਲ ਤਾਂ ਵਧੀਆ ਹੈਗਾ ਬੜਾ ਜੇ ਦੂਜੀ ਕੰਟਰੀ ਵੇਖੀਏ ਆਪਾਂ ਉਥੇ ਹੈ ਈ ਨਹੀਂ ਫੈਸ
ਨਾਂ ਉੱਥੇ ਤਾਂ ਕੁਛ ਨੀ ਹੈ ਉੱਥੇ ਬਸ ਇੱਕੋ ਹੀ ਹੁੰਦਾ ਹੋਣਾ ਕ੍ਰਿਸਮਿਸ ਹਨਾ।
ਕ੍ਰਿਸਮਸ ਹੀ ਆ ਉਹਨਾਂ ਦਾ ਬਸ ਹਾਂ ਬਸ ਸਾਰੇ ਲੋਕ ਆਪਣੇ ਕੰਮ ਚ ਬਿਜ਼ੀ ਆ ਇਥੇ ਆਪਣਾ ਥੋੜੀ ਇਕੁਐਲਿਟੀ ਹੈ ਤਿਉਹਾਰ ਚ ਆਪਾਂ ਸਾਰੇ ਕੱ। ਇੱਥੇ ਹੁੰਨੇ ਆਂ ਨਾ ਕੁਆਲਟੀ ਆਪਾ ਕਰਾ ਲੈਂਨੇ ਹੋਰ ਵੀ।
ਹਾਂ ਹਾਂ ਏ ਤਾਂ ਹੈ। ਬਾਕੀ ਹੋਰ ਕੇੜਾ ਫੇਵਰੇਟ ਤੁਆਡਾ ਫੈਸਟੀਵਲ ਹੁੰ ਹਾਂ ਹਾਂ। ਅੱਛਾ, ਹਰ ਸਾਲ।
ਨਈ-ਨਈ, ਹਰ ਸਾਲ ਨੀ ਜਦੋਂ ਬਾਬਾ ਬੁਲਾੰਦਾ ੳਦੋਂ।
ਠੀਕ ਆ।
ਜਦੋਂ ਗੁਰੂ ਮਾਰਾਜ ਬੁਲਾ ਲੈਂਦੇ, ਆਪਾਂ ਚੱਲ ਜਾਂਨੇ ਆ।
ਆਪਾਂ ਵੀ ਕਈਦਾ, ਵੀ ਜਾਵਾਂਗੇ-ਜਾਵਾਂਗੇ।
ਹਾਂ, ਤੇ ਅਪਣੇ ਹੋਲੇ-ਮੱਲੇ ਵਾਲੇ ਟੈਮ ਔਥੇ ਰਗੜਾ ਬੰਨਦਾ ਕਿੰਨਾ ਵਧੀਆ ਹੈਨਾ।
ਹੁੰ, ਹੁੰ।
ਸ਼ਰਧਾਈ ਬਣਦੀ ਹੈ।
ਹਾਂ-ਹਾਂ। ਰਗੜਾ ਹਾਂ, ਏੱਥੇ ਸਾਡੇ ਗੁਰਦੁਆਰਾ ਹੈ ਏੱਥੇ ਬੁੜੀਆ ਸੈਬ ਉੱਥੇ ਛਕਿਆ ਸੀ।
ਹਾਂਜੀ-ਹਾਂਜੀ, ਉੱਥੇ ਬਣਾਉਂਦੇ ਰਹਿੰਦੇ ਆ ਰਗੜਾ ਹਾਂਜੀ-ਹਾਂਜੀ।
ਹਾਂ, ਪਿੱਛੇ ਜਾਂ ਏ ਸਾਡੇ ਏਹ ਗੁਰਦੁਆਰਾ ਨਾ ਗੁਰੂਸਰ ਔਥੇ ਬੱਚੇ ਆਂਦੇ ਤੇ ਆਪਾਂ ਸਾਰੇ ਬੱਚਿਆਂ ਨੇ, ਮਿਲ ਕੇ ਲਗਾਇਆ ਸੀ ਰਗੜਾ। ਹਾਂ, ਐ ਪਿਛਲੇ ਹਫ਼ਤੇ ਦੀ ਗੱਲ ਹੈ ਛੱਤ ਤੇ।
ਅੱਛਾ ਜੀ।
ਹੁੰ। ਸੰਡੇ ਨੂੰ ਹੁੰ-ਹੁੰ। ਕੋਈ ਨੀ ਹੁਣ ਲਗਾਯਾਂ ਤੇ ਮੈਂ ਤੁਹਾਨੂੰ ਫੋਨ ਕਰਾਂਗਾ ਆ ਜਾਣਾ।
ਕੋਈ ਨਾ ਮੇਨੂੰ ਫੋਨ ਕਰਨਾ ਆ ਜਾਗੀ ਆਜਂਗਾ ਮੈਂ ਵੀ ਕੋਈ ਨਾ ਰਗੜਾ ਮੇਰਾ ਵੀ ਬੜਾ ਫੇਵਰੇਟ ਆ ਭਾਜੀ ਵੈਸੇ। ਪਤਾ ਕਿ ਸਾਡੀ ਸ਼ਰਧਾਈ ਚ ਦੇਖੋ ਕਿੰਨੇ ਪ੍ਰੋਟੀਨਸ ਅ ਵੇਖੋ। ਦੇਸੀ ਇਹ ਖੁਰਾਕ ਹੈ ਪੂਰੀ ਵਧੀਆ।
ਬਈ ਕਿਸੇ ਵੀ ਤਰ੍ਹਾਂ ਦਾ ਨਾ ਮੈਂ ਕੈਨਾ ਬਈ ਤੁਸੀਂ ਕੈ ਲੋ ਸਾਈਡ ਇਫੈਕਟ ਤਾਂ ਹੋਣਾ ਹੀ ਨੀ ਕਿਸੇ ਵੀ।
ਸਾਈਡ ਇਫੈਕਟ ਹੈ ਨ ਫਾਇਦਾ ਹੀ ਯਾਦ ਹੈ ਠੰ ਠੰਡੀ ਚੀਜ਼ ਆ ਪੂਰੀ ਜੇ ਆਪਾਂ ਗਰਮੀ ਚ ਪੀ ਆਗੇ ਸਾਡੇ ਲਈ ਵਧੀਆ ਬੋਡੀ ਠੰਡੀ ਕਰੇਗੀ ਵਧੀਆ ਹਨਾ ਡਰਾਈ ਫਰੂਟਸ ਕਿੰਨੇ ਹ ਵਿੱਚ ਆਪਾਂ ਕਾਲੀ ਮਿਰਚਾਂ ਪਾਉਦੇ ਹਾਂ। ਆਪਾਂ ਸੋਫ ਪਾਉਂਦੇ ਹਾਂ ਵਿੱਚ ਹਨਾ ਇਲਾਇਚੀ ਪਾਉਂਦੇ ਹਾਂ।
ਹਮ।
ਚ ਉਹ ਰੋਜ਼ ਪੱਤੀ ਪਾਂਦੇੇ ਆ ਗੁਲਾਬ ਦੇ ਪੱਤੀਆਂ ਪਾਉਂਦੇ ਆ ਵੀ ਕਿੰਨਾ ਵਧੀਆ ਹੁੰਦਾ ਉਹ।
ਹਾਂ। ਸਭ ਕੁਛ ਵਧੀਆ ਕਿਸੇ ਵੀ ਚੀਜ਼ ਦਾ ਜਾਂ ਫਿਰ ਕੋਈ ਵੀ ਤੁਸੀਂ ਕਹਿ ਲਓ ਵੀ ਸਾਈਡ ਇਫੈਕਟ ਨਹੀਂ ਹੈ ਕਿਸੇ ਵੀ ਚੀਜ਼ ਦਾ। ਹੈ ਨਾ ਹਾਂ ਹਾਂ ਹਾਂ। ਹੋਰ, ਤੁਆਡਾ ਕੇੜਾ ਫ ਫੇਵਰੇਟ ਹੈ ਫੈਸਟੀਵਲ? ਇੱਕ ਤਾਂ ਹੋਲਾ-ਮੱਲਾ ਹੋ ਗਿਆ ਇੱਕ ਦੀਵਾਲੀ ਹੋ ਗਿਆ।
ਦਿਵਾਲੀ ਗੁਰਪਰਬ ਵੀ ਹੋ ਗਿਆ ਮੈ ਹਾਂਜੀ ਤੇ ਇੱਕ ਰੱਖੜੀ ਵੀ ਹੁੰਦੀ ਅ ਵ ਰੱਖੜੀ ਚ ਜਿਵੇਂ ਭੂਆ ਆਂਦੀ ਐ ਨਾ ਭੂਆ ਦੇ ਮੁੰਡੇ ਆਪਾਂ ਸਾਰੇ ਕੱਠੇ ਹੁੰਨੇ ਆ। ਕੱਠੇ ਆਪਾਂ ਕਈ ਵਾਰ ਪਟਾਕੇ ਫੋੜ ਲੈਂਨੇ ਹਾਂ ਰਖੜੀ, ਤੇ ਪਟਾਕੇ ਪਏ ਹੁੰਦੇ। ਵਾਰੀ ਹਾਂ, ਤੇ ਕਈ ਵਾਰ ਆਪਾਂ ਘੁੰਮਣ ਚੱਲ ਜਾਂਨੇ ਹਾ ਕਿੱਤੇੇ ਹਨਾ ਵਧੀਆ ਇੰਜੋਏ ਕਰਨੇ ਆਪਾਂ ਵਧੀਆ ਭੂਆ ਦੇ ਮੁੰਡੇ, ਆਪਾਂ ਸਾਰੇ ਮਿਲ ਕੇ।
ਹੁੰ, ਮੇਰਾ ਤੁਸੀਂ ਮੰਨੋਗੇ ਮੈਨੰ ਹੁਣੇ ਯਾਦ ਆਇਆ ਦੋ-ਤਿੰਨ ਸਾਲ ਪੈਲੇ ਦੋ ਬੰਡਲ ਲਿਆਂਂਦੇ ਸੀਗੇ। ਆਹੀ ਮੁਰਗਾ ਸ਼ਾਪ ਦੇ ਹੋਰ ਵੀ ਲੈ ਕੇ ਆਏ ਸੀ। ਔ ਵੱਜ ਗਏ ਮਤਲਬ ਇਹ ਬੱਚੇ ਤੇ ਹਜੇ ਵੀ ਇਸ ਮਤਲਬ ਇਸ ਪਿਛਲੇ ਸਾਲ ਲਾਸਟ ਈਅਰ ਵੀ ਨੀ ਵਜਾਏ। ਐਵੇਂ ਦੇ ਐਵੇਂ ਹੀ ਪਾਏ ਦੇ ਹਮ ਬਾਕੀ ਕਿ ਉਹੀ ਮੈਂ ਕਿਹਾ ਵੀ ਸ਼ੋਰ ਤੋਂ ਗੁੱਸਾ ਚੜ੍ਹਦਾ ਫੇਰ। ਬੱਸ ਨ ਹਾਂ ਹਾਂ ਇੰਟਰਸਟ ਹੀ ਨਹੀਂ ਰਿਹਾ ਪਟਾਕਿਆ ਚ ਹਮ।
ਹਾਂ।
ਹਮਮ। ਸਹੀ ਹੋਰ ਵਧੀਆ ਤੁਸੀਂ ਦੱਸੋ?
ਬਸ ਵਧੀਆ। ਹੋਰ ਕੀ ਕਹਿੰਦੇ ਆ ਆਪਣਾ। ਬਸ ਮੌਸਮ ਸਹੀ ਰਿਹਾ ਨਾ ਹੁਣ ਗਰਮੀ ਕੱਟਦੇ ਯਾਰ। ਨਹੀਂ ਹਾਂ ਡੇਲੀ ਘੁੰਮਦੇ ਰਹਿੰਦੇ ਆਪਾਂ ਤੇ ਅਵਾਰਾ ਗਰਦੀ ਕਰਨੇ ਹਾਂ ਪੂਰੀ।
ਠੀਕ ਆ।
ਹਾਂਜੀ, ਹਾਂ ਘੁੰਮਣ ਚੱਲ ਜਾਂਦੇ ਸ ਹੁਣੀ। ਘੁੰਮਣਾ ਵੀ ਜਰੂਰੀ ਹੈ ਯਾਰ ਲਾਈਫ ਚ ਯਾਰ ਥੋੜ੍ਹਾ ਬੰਦਾ ਘਰ ਬੈਠੇ ਬੈਠੇ। ਥੇ ਬੋਰ ਹੁੰਦੇ ਆ ਯਾਰ ਹਾਂ ਨਿਕਲਣਾ ਬਹੁਤ ਜ਼ਰੂਰੀ ਹੈ। ਭਾਜੀ ਬਹੁਤ ਜ਼ਰੂਰੀ ਹੈ।
ਹ ਮੈਂ ਵੀ ਹੁਣ ਗੁਰਦੁਆਰੇ ਜਾਵਾਂ ਉਸ ਤੋਂ ਬਾਅਦ ਸਾਡੇ ਅੱਠ ਨੌ ਵਜੇ ਫਿਰ। ਸੋਚਾਂਗਾ ਬਜ਼ਾਰ ਜਾਣਾ ਬਾਜ਼ਾਰ ਨਹੀਂ ਤੇ ਫਿਰ ਘਰ।
ਹਮ ਨਾਲੇ ਬਾਹਰ ਜਾਂਦੇ ਹਾਂ ਬਾਹਰ ਦੋਸਤ। ਵਿੱਚ ਮਿਲ ਜਾਂਦੇ ਆ ਆਪਾਂ ਵਧੀਆ ਘੁੰਮਦੇ ਰਹਿੰਦੇ ਹਾਂ ਹਨਾ।
ਹਮ ਹਮ ਠੀਕ ਆ ਘੁੰਮਣਾ ਵੀ ਜ਼ਰੂਰੀ ਆ।
ਘੁੰਮਣਾ ਬੜਾ ਜ਼ਰੂਰੀ ਆ ਭਾਜੀ ਯਾਰ ਬਹੁਤ ਜ਼ਿਆਦਾ। ਹੋਰ ਕੋਈ ਨਵੀਂ ਤਾਜ਼ੀ ਭਾਜੀ।
ਹੋਰ ਸਭ ਵਧੀਆ ਤੁਸੀਂ ਦੱਸੋ?
ਬਸ ਜੀ ਵਧੀਆ। ਬਸ ਹੁਣ ਤਿਆਰ ਸ਼ਿਆਰ ਹੋ ਕੇ ਚੱਲੇ ਹਾਂ ਬਾਹਰ ਥੋੜਾ ਘੁੰਮ ਕੇ ਆਉਂਦੇ ਹਾਂ ਵਧੀਆ ਜਿਹਾ।
ਹਮ ਠੀਕ ਆ। ਹਮ ਹਮ ਮੈਂ ਕਹਿ ਰਿਹਾ ਸੀ ਬਈ ਤੁਹਾਡੀ ਪੱਗ ਬੜੀ ਵਧੀਆ ਵੀਰ ਜੀ।
ਅੱਛਾ ਜੀ, ਧੰਨਵਾਦ ਹੈ ਭਾਜੀ ਧੰਨਵਾਦ ਧੰਨਵਾਦ ਬਸ। ਬਾਬੇ ਦੀ ਬਖਸ਼ੀਸ਼ ਹੈ ਹੋਰ ਬਸ ਬੰਦਾ। ਪੱਗ ਬੰਨਣ ਤੋਂ ਪਹਿਲੇ ਉਹਨਾ ਨੂੰ ਏਕ ਵਾਰ ਮੱਥਾ ਟੇਕ ਲਿਆ ਬਈ ਸ਼ੁਕਰਾਨਾ ਤੁਹਾਡਾ ਵੀ ਫਿਰ। ਫੇਰ ਬਲ ਬਖਸ਼ੀ ਹੈ।
ਹਮ- ਹਮ- ਹਮ
ਹਾਂਜੀ, ਚਲੋ ਠੀਕ ਹੈ ਨਾ, ਭਾਜੀ ਫਿਰ ਓਕੇ ਭਾਜੀ ਓਕੇ।